ਹੈਲੋ।
ਹਾਂਜੀ ਸਤਿ ਸ਼੍ਰੀ ਅਕਾਲ ਮੈਡਮ ਜੀ।
ਸਤਿ ਸ੍ਰੀ ਅਕਾਲ ਜੀ ਕਿਵੇਂ ਓ ਜੀ?
ਠੀਕ ਠਾਕ ਵਧੀਆ ਜੀ ਤੁਹਾਡਾ ਦੱਸੋ ਜੀ?
ਹਾਂਜੀ ਵਧੀਆ ਐ ਜੀ ਹੋਰ ਕੀ ਕਰੀ ਜਾਂਦੇ ਸੀ ਜੀ?
ਕੁੱਛ ਨੀ ਜੀ ਬਸ ਥੋੜਾ ਬਹੁਤਾ ਆਪਦਾ ਕੋਈ ਸੁਣਾਏ ਤੇ ਕਰ ਰੇ ਸੀਗੇ।
ਅੱਛਾ ਜੀ ਹੋਰ ਸ਼ਾਮ ਨੂੰ ਸਬਜ਼ੀ ਸੁਬਜ਼ੀ ਕਾਦੀ ਬਣਾਉਂਗੇ ਜੀ?
ਦੁਆਏ ਦੀਆਂ ਅਫਾਈਆਂ ਬਣਾਵਾਂਗੇ ਛਿਲਾ ਜੀ।
ਅੱਛਾ ਜੀ ਹਰੀਆਂ-ਹਰੀਆਂ ਸਬਜ਼ੀਆਂ। ਚਲੋ ਵਧੀਆ ਜੀ ਖੇਤ ਤੇ ਆਪਦੇ ਖੇਤ ਚ ਹੋਈ-ਹੋਈ ਐ?
ਨਈ ਜੀ ਅਸੀ ਸਾਰੇ ਗੁਆਂਢੀਆ ਦੇ ਸੀਗੇ ਓ ਕੈਂਦੇ ਲੇ ਆਓ ਕੱਲ ਲੇ ਕੇ ਆਈ ਸੀ ਰਾਤੀ।
ਅੱਛਾ ਜੀ।
ਹਾਂਜੀ।
ਚਲੋ ਵਧੀਆ ਜੀ।
ਹੋਰ ਆਪਣੇ ਜੀ?
ਆਪਣੇ ਮੈਂ ਬਣਾਉਂਗੀ ਕੋਈ ਖੱਖੜੀ ਬਣਾਉਂਗੀ ਜੀ ਅੱਜ।
ਅੱਛਾ।
ਹਨ
ਹੂ,,, ਜਿਵੇਂ ਮੌਸਮ ਚ ਕੁੱਛ ਫਰਕ ਪਿਆ ਕੇ ਹੁਣ?
ਹਾਂਜੀ ਮਾੜਾ ਮੋਟੇ ਬੱਦਲ ਜੇ ਹੋਏ ਐ ਕੈਂਦੀ ਆ ਅੰਮ੍ਰਿਤਸਰ ਸਾਈਡ ਬਾਰਿਸ਼ ਜੀ ਹੋਈ ਐ ਅੱਜ।
ਅੱਛਾ ਜੀ ਲੈ ਵਧੀਆ ਫਿਰ ਆਪਣੇ ਈ ਆਊਗਾ ਫਿਰ ਏਧਰ।
ਕੀ ਬਤਾ ਦੇ ਤਾਂ ਵਧੀਆ ਓ ਕੈਂਦੇ ਉੱਧਰਲੇ ਸਾਈਡ ਕੈਂਦੇ ਥੋੜੀ ਜੀ ਪਈ ਸੀ ਤੇ ਗਰਮੀ ਤਾਂ ਜਾਦਾ ਹੋਗੀ ਕੀ ਪਤਾ ਮਾੜੀ ਮੋਟੀ ਠੰਢ ਤਾਂ ਹੋਜੇ। ਹਾਲੇ ਵੀ ਆਜੇ ਮਾੜੀ ਮੋਟੀ ਕਿਤੇ ਆਵੇਗੀ ਤਾਂ ਸਾਡੇ ਵੀ ਆਜੇਗੀ।
ਇਵੇਂ ਅੱਗੇ ਨਾਲ ਕੁੱਛ ਹਵਾ ਤਾਂ ਚੱਲੀ ਆ ਹੁਣ।
ਹਾਂਜੀ ਮਾੜੀ ਮੋਟੀ ਠੰਡ ਜੀ ਤਾਂ ਹੋਈ ਆ ਬੱਦਲ ਜੇ ਹੋਗੇ। ਹਾਂ ਹੋਰ ਠੀਕ ਆ ਜੀ ਪਰਿਵਾਰ?
ਹਾਂਜੀ ਪਰਿਵਾਰ ਵਧੀਆ ਠੀਕ-ਠਾਕ ਆ ਜੀ।
ਹਾਂਜੀ ਸਗੋ ਵਧੀਆ ਐ ਜੀ।
ਹੋਰ ਕੀ ਟੋਪ ਕੀ ਟੋਪਿਕ ਦੀ ਗੱਲ ਕਰੋਂਗੇ ਜੀ ਅੱਜ?
ਔਨਲਾਈਨ ਸ਼ੋਪਿੰਗ ਤੇ ਕਰ ਲਈਏ, ਜੀ।
ਹਾਂਜੀ, ਵਧੀਆ ਜੀ ਫੇਰ ਤਾਂ ਜੇ, ਕਿਵੇਂ? ਤੁਹਾਨੂੰ, ਠੀਕ ਲਗਦੀ ਐ ਓਨਲਾਈਨ ਸ਼ੋਪਿੰਗ ਕਰਨੀ?
ਨਈ ਜੀ ਮੈਨੂੰ ਤਾਂ, ਆਫਲਾਈਨ ਈ ਸਹੀ ਲੱਗਦੀ ਐ, ਜੀ ਆਪਾਂ ਐਵੇਂ ਆ ਵੀ ਓ ਆਫਲਾਈਨ ਕਰਦੇ ਆ ਆਪਾਂ, ਇੱਕ ਤਾਂ ਬਾਜ਼ਾਰ ਚ ਘੁੰਮ ਆਨੇ ਹੈਗੇ ਆ ਜੀ, ਇੱਕ ਐਵੇਂ ਹੈ ਗੈ, ਵੀ ਕੋਈ ਵੀ ਚੀਜ਼ ਪਸੰਦ ਆਜੇ, ਹੁਣ ਔਨਲਾਈਨ ਐ ਤਾਂ ਇੱਕ ਈ ਚੀਜ਼ ਆਪਾਂ ਨੂੰ ਪਸੰਦ ਕਰਕੇ ਉਹ ਵੀ ਸਹੀ ਨਹੀਂ ਆਉਂਦੀ ਕੋਈ ਜਿਹੀ ਚੀਜ਼ ਸਹੀ ਆਉਂਦੀ ਹੈ ਬਾਕੀ ਹਲਕੀਆਂ। ਹਾਂਜੀ ਹਲਕੀਆਂ ਚੀਜ਼ਾਂ ਆਉਂਦੀ ਐਵੇਂ ਕਿ ਬਾਜ਼ਾਰ ਚ ਜਾਈਏ- ਆਪਾਂ ਕੋਈ ਇੱਕ ਚੀਜ਼ ਲੈ ਕੇ ਆਉਣੀ ਏ ਉੱਥੇ ਦੋ ਤਿੰਨ ਲੈ ਕੇ ਆਵਾਂਗੇ। ਨਾਲੇ, ਦੁਕਾਨਦਾਰ ਨਾਲ ਆਪਾਂ ਰੇਟ ਵੀ ਘੱਟ ਕਰ ਸਕਦੇ ਹੈਗੇ ਆਂ।
ਹਾਂਜੀ।
ਹੁਨ, ਔਨਲਾਈਨ ਚ ਤਾਂ ਫਿਕਸ ਰੇਟ ਹੁੰਦਾ ਉਹ ਹੀ ਦੇਣਾ ਪੈਂਦਾ।
ਤੇ ਆਪਾਂ ਚੀਜ਼ ਔਨਲਾਈਨ ਲੈੰਦੇ ਹੈਗੇ ਆ, ਉਹ ਚੀਜ਼ ਕਦੇ ਮਿਲਦੀ ਨੀ ਆਪਾਂ ਨੂੰ।
ਉਹ, ਮਿਲਦੀ ਵੀ ਨਹੀਂ ਹੈਗੀ ਜੀ।
ਹਾਂਜੀ।
ਕਲਰ, ਕਈ ਵਾਰੀ ਕੱਪੜੇ- ਕੁਪੜੇ ਹੁੰਦਾ ਹੈ ਤੇ- ਕਲਰ ਉਹਦੇ ਚ ਤਾਂ ਬਹੁਤ ਸੋਹਣਾ ਵਿਖਦਾ ਹੈ, ਤੇ ਇੱਥੇ ਲੈਂਨੇ ਹਾ ਉਧਰ ਬਈ ਲਾਈਟ ਹੁੰਦਾ ਕਈ ਵਾਰੀ, ਕਈ ਵਾਰੀ ਕੱਪੜਾ ਸਹੀ ਨਹੀਂ ਹੁੰਦਾ। ਫੇਰ ਵਾਪਿਸ ਵੀ ਨੀ ਕਰ ਸਕਦੇ, ਕਰੀਏ ਤਾਂ ਕਈ ਵਾਰੀ ਹੁੰਦਾ, ਕਈ ਵਾਰੀ ਨਹੀਂ ਹੁੰਦਾ।
ਹਾਂ
ਬਜ਼ਾਰ ਚ, ਆਪਾਂ ਜਾਈਏ- ਐ, ਬਾਜ਼ਾਰ ਚ ਜਾਂਨੇ ਹਾਂ ਤਾਂ ਆਪਾਂ ਆਪਦੀ ਮਨਪਸੰਦ ਚੀਜ਼ ਤਾਂ ਲੈ ਲੈਂਨੇ ਹੈਗੇ ਆ, ਜੀ।
ਫੇਰ, ਹੁਣ ਪਿੰਡਾਂ ਚ ਵੀ ਚਲੋ ਆਪਾਂ ਬੈਠੇ ਹੈਗੇ ਹਾਂ, ਪਿੰਡਾਂ ਚ ਹੁਣ ਜਿਹੜੇ ਸਮਾਨ ਲੈ ਕੇ ਆਉਂਦੇ, ਜੇ ਆਪਾਂ ਔਨਲਾਈਨ ਸ਼ੋਪਿੰਗ ਕਰਾਂਗੇ- ਤਾਂ ਫੇਰ ਪਿੰਡਾਂ ਆਲੇ, ਵਿਚਾਰੇ ਉਸ ਸਮਾਨ ਦਾ ਕੀ ਕਰਨਗੇ?
ਹਾਂਜੀ, ਉਹ ਕੀ ਕਰਨਗੇ?
ਕੋਈ ਗਰੀਬ ਕਹੇਗਾ, ਵਿਚਾਰਾ ਦੁਕਾਨ ਕਰਕੇ ਬੈਠਾ ਹੈ। ਆਪਾਂ ਹਰੇ ਚੀਜ਼ ਔਨਲਾਈਨ ਸ਼ੋਪਿੰਗ ਕਰਾਂਗੇ ਆਪਣੇ ਤੇ ਘਰੇ ਆਜੂਗੀ, ਚਲੋ। ਚੰਗੀ ਐ ਚਾਹੇ ਮਾੜੀ ਆਵੇ, ਘਰੇ ਪਹੁੰਚ ਕਰ ਦੇਣਗੇ, ਜਿਹੜੇ ਆਪਣੇ ਪਿੰਡਾਂ, ਚ ਬੈਠੇ ਉਹ ਵਿਚਾਰੇ ਫਿਰ
ਹਾਂਜੀ। ਨਹੀਂ, ਮੈਨੂੰ ਤਾਂ ਔਫਲਾਈਨ ਹੀ ਸ਼ੋਪਿੰਗ ਵਧੀਆ ਲੱਗਦੀ ਹੈ ਜੀ। ਐਵੇਂ ਆ ਬਾਜ਼ਾਰ ਚ ਜਾ- ਹੈਗਾ, ਨਾਲੇ ਘੁੰਮ ਫਿਰ ਲਈਦਾ ਹੈਗਾ ਜੀ। ਨਾਲੇ ਇੱਕ ਚੀਜ਼ ਲੈਣ ਜਾਈਦੀ ਹੈ, ਤਾਂ ਕਿਤੇ ਚਾਰ ਹੀ ਲੈ ਕੇ ਆਉਂਨੇ ਹੈਗੇ ਆ, ਰੇਟ ਵੀ ਦੁਕਾਨਦਾਰ ਨਾਲ ਵਧੀਆ- ਕਹ ਲੈਂਨੇ, ਹੈਗੇ ਆਂ ਹਾਂਜੀ।
ਏਸ ਬਹਾਨੇ ਨਾਲ, ਜੇ ਦੁਕਾਨ ਵਾਲੇ ਕੋ ਚਾਹ ਪੀ ਕੇ ਆਉਨੇ ਆ ਜੀ, ਐਵੇਂ?
ਹਾਂਜੀ, ਸਹੀ ਗੱਲ ਹੈ ਜੀ। ਹੁਣ ਸੂਟ ਲੈਣ ਜਾਂਦੇ ਹਾਂ ਤਾਂ ਫੇਰ- ਲਵਾਂਗੇ, ਉੱਥੇ ਚਾਰ ਲੈ ਕੇ ਆਵਾਂਗੇ, ਕਿਤੇ ਨਾਲ ਚੱਲ ਆ ਈ ਪਸੰਦ, ਆ ਈ ਸੋਹਣਾ ਲੱਗਦਾ, ਆ ਈ ਸੋਹਣਾ ਲੱਗਦੈ। ।
ਅੱਛਾ ਜੀ।
ਹਾਂਜੀ, ਹੋਰ ਜੀ? ਤੁਸੀਂ ਨੀ, ਸ਼ੋਪਿੰਗ ਕਰਕੇ ਆਏ ਕਿ ਜੀ?
ਨਹੀਂ, ਸ਼ੋਪਿੰਗ ਗਰਮੀ ਹੈਗੀ, ਇਸ ਵਾਰ ਨਹੀਂ ਕਰਕੇ ਆਏ, ਤੇ ਪੇਕਿਆਂ ਦੇ ਗਏ ਸੀ ਉਦੋਂ- ਸ਼ੋਪਿੰਗ ਕਰੀ ਏ, ਉਹਨਾਂ ਦੇ ਸਟਿਚਿੰਗ ਕਰਨ ਵਾਲੀ ਪਈ ਹੈ ਹਜੇ।
ਅੱਛਾ ਜੀ।
ਹਾਂਜੀ।
ਹਾਂਜੀ, ਵਧੀਆ ਹੈ ਜੀ। ਬਸ ਐਵੇਂ ਹੈਗਾ ਵੀ, ਆਪਦੇ ਸੂਟ ਲੈ ਲਈ ਦੇ ਹੈ, ਤੇ ਸੀ ਲਈ ਦੇ ਐ, ਸਵਾਈ ਲਾਂਦੇ ਨੀ।
ਸਵਾਈ ਦੇਖੋ, ਕਿੰਨੀ ਮਹਿੰਗੀ ਹੈ, ਸਿੰਪਲ ਸੂਟ ਦੇ ਢਾਈ ਸੌ ਰੁਪਏ।
ਹਾਂਜੀ, ਬਹੁਤ ਮਹਿੰਗੀ ਹੋ ਗਈ ਜੀ।
ਹਾਂ।
ਤਾਂ ਸੂਟ ਤਾਂ ਲੈ ਕੋਈ ਦੇ ਈ ਦਿੰਦਾ ਹੈਗਾ, ਪੇਕੇ ਜਾਈਏ ਤਾਂ ਹੀ ਦੇ ਦਿੰਦਾ, ਤਾਂ ਕਿਤੇ ਜਾਈਏ ਦੇ ਦਿੰਦੇ ਆ। ਸ, ਸਵਾਈ ਨਹੀਂ ਦਿੱਤੀ ਜਾਂਦੀ। ਆਪ ਨੂੰ ਸੀਣੇ ਆਉਂਦੇ ਉਹ ਤਾਂ ਸੀ ਕੇ ਪਾ ਲੂਗਾ। ਹੁਣ ਢਾਈ ਸੌ ਤਿੰਨ ਸੌ ਦੇਣੀ ਸੌਖੀ ਧੋੜੀ ਹੈ। ਇਹਦੇ ਢਾਈ ਸੌ ਤਿੰਨ ਸੌ ਦੇ ਤਾਂ, ਸੁੱਤੀ ਸੂਟ ਆ ਜਾਂਦੇ ਹੈਗੇ ਅੱਜ ਕੱਲ।
ਹਾਂ ਜੀ ਸਿਲਾਈ ਬਹੁਤ ਮਹਿੰਗੀ ਹੈਗੀ ਹੈ।
ਸਲਾਈ ਤਾਂ ਬਹੁਤ ਮਹਿੰਗੀ ਹੋ ਗਈ ਏ।
ਹੂੰ ਤੁਸੀਂ, ਸਿਲਾਈ ਕਰ ਲੈਂਦੇ ਹੋ ਜੀ?
ਹਾਂਜੀ, - ਮੈਂ ਤਾਂ ਆਪਦੇ ਅਸੀਂ ਲੈਂਨੀ ਹਾਂ ਜੀ, ਆਹ ਤਾਂ ਨਹੀਂ ਦੇਣੀ ਪੈਂਦੀ।
ਅੱਛਾ ਜੀ
ਹਾਂਜੀ ਸੀ ਲੈਂਦੇ ਹਾਂ ਅਸੀਂ ਨਾ। ਹੋਰ ਤੁਸੀਂ ਸਿਲਾਈ ਸਕਦੇ ਹੋ।
ਹਾਂਜੀ ਸਲਾਈ
ਅੱਛਾ ਜੀ ਹਾਂਜੀ ਅੱਛਾ ਜੀ।
ਹੂੰ ਹੋ ਜੀ ਜਿਵੇਂ ਨਾਲ ਆਵਾਜ਼ ਆ ਰਹੀ ਹੈਗੀ ਹੈ ਜਿਵੇਂ ਥੋੜ੍ਹੇ ਵਾਰ ਇਹ ਨੂੰ ਥੋੜਾ ਸਾਇਲੈਂਟ ਕਰ ਦਿਉ ਇਹਨਾਂ ਨੂੰ
ਹਾਂਜੀ
ਹੋਰ ਜੀ।
ਹੋਰ ਬਸ ਵਧੀਆ ਜੀ ਠੀਕ ਹੈ ਜੀ।
ਅੱਛਾ ਜੀ।
ਤੁਸੀਂ ਕਿ ਕੀਤੀਆਂ ਕਦੀ ਔਨਲਾਈਨ ਸ਼ੋਪਿੰਗ
ਹਾਂਜੀ ਨਹੀਂ ਹਾਂ ਕੀਤੀ ਸੀ ਜੀ ਇੱਕ ਦੋ ਵਾਰੀ ਚੀਜ਼ ਮੰਗਾਈ ਸੀ ਪਰ ਪੂਰੀ ਕਲੀਅਰ ਜੀਵੇਂ ਵਧੀਆ ਨੀ ਆਂਦੀ ਜਿਵੇਂ ਹਲਕੀ ਜਿਹੀ ਚੀਜ਼ਾਂ ਆਂਦੀਆਂ ਹੈਗੀਆਂ। ਕਈ ਵਾਰੀ ਕੋਈ ਕ ਮੜੀ ਮੋਟੀ ਕੁੱਟੀ ਟੁੱਟ ਫੁੱਟ ਜਿਹੀ ਵੀ ਹੋ ਜਾਂਦੀ ਹੈ ਕਿਉਂਕਿ ਬਾਈਕ ਤੇ ਆਉਂਦੇ ਹੈਗੇ ਆ ਉਹ ਕਈ ਵਾਰੀ ਸੜਕਾਂ ਟੁੱਟੀਆਂ ਫੁਟੀਆਂ ਹੁੰਦੀਆਂ ਹੈ ਡੱਬਿਆਂ ਦੇ ਪਿੱਕ ਹੁੰਦੀ ਹੈ ਉਹ
ਅੱਛਾ ਜੀ।
ਹਾਂਜੀ ਮੰਗਵਾਈ ਸੀ ਦੋ ਤਿੰਨ ਵਾਰੀ ਚੀਜ਼ਾਂ ਮੰਗਾਈਆਂ ਸੀ ਪਰ ਐਵੇਂ ਸਹੀ ਨਹੀਂ ਹੈਗੀ ਮੈਂ ਕਹਿ ਦੇ ਨਾਲ ਤਾਂ ਬਾਜ਼ਾਰ ਲੈ ਆ ਉਹ ਠੀਕ ਹੈਗਾ ਵੇਖ ਕੇ ਜੀ ਸਮ ਲਏ ਆਨੇ ਹੈਗੇ ਕੋਈ ਬਿਮਾਰ ਆਹ ਹੁੰਦੇ ਆ ਇਹਦੇ ਤੇ ਚੱਲ ਕਈ ਵਾਰੀ ਹਲਕੀ ਫੋਟੋ ਕਾਸੀ ਹੋਰ ਦੀ ਹੁੰਦੀ ਹੈ। ਤੇ ਚੀਜ਼ ਹੋਰ ਆਂਦੀ ਹੈ ਡੁਪਲੀਕੇਟ ਜੇਹੀ
ਅੱਛਾ ਜੀ ਨਹੀਂ ਇਧਰ ਤੁਹਾਡੇ ਸੜਕਾਂ ਨੂੰ ਸੁਧਾਰ ਨਹੀਂ ਹੋਇਆ ਕਿ ਕੋਈ
ਨਹੀਂ ਹਲੇ ਬਣੀ ਜਾਂਦੀਆਂ ਸੜਕਾਂ ਤਾਂ
ਅੱਛਾ
ਹਾਂਜੀ
ਪਾਣੀ ਦਾ ਮਤਲਬ ਸਹੀ ਪ੍ਰਬੰਧ ਹੈਗਾ ਇੱਧਰ
ਹਾਂਜੀ ਹੈਗਾ ਸਹੀ ਹੈ ਜੀ।
ਹੁਣ ਤਾਂ ਆਉਣ ਲੱਗ ਗਿਆ ਪਹਿਲਾਂ ਤਾਂ ਸਾਡੇ ਬਿਲਕੁਲ ਨੀ ਆਉਂਦਾ ਸੀ ਹੁਣ ਤਾਂ ਫਿਰ ਵੀ ਆਉਣ ਲੱਗ ਗਿਆ।
ਲਾ ਵਧੀਆ ਜੀ ਫੇਰ ਤਾਂ
ਅਸੀ ਤਾਂ ਲਾਸ਼ਟ ਘਾਰ 'ਚ ਰਹਿ ਜਾਂਦੇ ਹੈਗੇ ਨਾ। ਤਾਂ ਕਰਕੇ ਸਾਡੇ ਪਾਣੀ ਹੀ ਨਹੀਂ ਪਹੁੰਚਦਾ ਵਾ। ਤਿੰਨ ਘਰਾਂ 'ਚ ਤਾਂ ਬਿਲਕੁਲ ਨੀ ਪਹੁੰਚਦਾ ਸੀ ਹੁਣ ਪਹੁੰਚਣ ਲੱਗ ਗਿਆ ਜੀ ਹੁਣ ਤਾਂ ਆ ਹੀ ਜਾਂਦਾ।
ਅੱਛਾ ਤੇ ਉੱਧਰ ਕਦੇ ਅੰਮ੍ਰਿਤਸਰ ਗਏ ਹੋਏ ਹੈਗੇ ਤੁਸੀਂ ਕਦੇ
ਅੰਮ੍ਰਿਤਸਰ ਹਾਂਜੀ ਗਏ ਸੀ ਜੀ।
ਅੱਛਾ ਫੈਮਲੀ ਸਮੇਤ
ਹਾਂਜੀ
ਕਿਵੇਂ ਉਧਰ ਗੁਰਦੁਵਾਰੇ ਵਗੈਰਾ
ਹਾਂਜੀ, ਬਹੁਤ ਵਧੀਆ ਜੀ ਗੁਰਦੁਆਰਾ ਵੇਖਣ ਵਾਲੀ ਚੀਜ਼ ਹੈ ਤੁਸੀਂ ਨੀ ਗਏ ਹੋਏ।
ਕੋਈ ਜ ਕਈ ਸਾਲ ਹੋ ਉਦੋ ਹੁਣ ਨਹੀਂ ਗਏ ਜਿਵੇਂ ਕਹਿੰਦੇ ਨਵਾਂ ਜ਼ਿਲ੍ਹਿਆਂ ਵਾਲਾ ਬਾਗ ਮਤਲਬ ਉੱਧਰ ਦੁਬਾਰਾ ਬਣਿਆ ਹੈਗਾ।
ਹਾਂਜੀ।
ਉਹ ਨੀ ਉੱਧਰ ਦੇਖਿਆ ਜਿਵੇਂ ਪਹਿਲਾਂ ਪੁਰਾਣਾ ਸੀ ਉਹ ਵੀੇਖੇ ਹੋਏ ਆ ਜਿਵੇਂ।
ਨਹੀਂ, ਇਹਨਾਂ ਤੋਂ ਕੋਈ ਚੇਂਜ ਹੈਨੀ ਗ। ਪਹਿਲਾਂ ਉਹ ਜਿਵੇਂ ਵੱਲਾਂ ਵੱਲਾਂ ਜਿਆਂ ਹੈਗੀਆਂ ਫੌਜੀ ਜਿ ਬਣਾਏ ਹੋਏ ਸੀ ਨਾ ਜਿਵੇਂ ਪੇੜ ਦੇਵੇ। ਕਟਾਈ ਕਰਕੇ ਉਹਥ ਚੱਕ ਤੇ ਉਹਨਾਂ ਨੇ। ਉਹ ਤਾਂ ਹੈ, ਹੀ ਨੀ। ਉੱਥੇ ਬਸ ਐਵੇਂ ਵੱਲਾਂ ਜੇ ਲ ਤੇ ਜਿਵੇਂ ਕੰਧਾਂ- ਕੁੰਧਾਂ ਦੀਆਂ ਬਣਾਈਆਂ ਹੋਈਆਂ ਵਲਾਂ ਦੀਆਂ, ਤੇ ਬਾਕੀ ਇਹਨਾ ਨੀ। ਕੋਈ ਬਦਲਾਵ ਆਇਆ ਉਵੇਂ ਹੀ ਹੈਗਾ। ਮਾੜੀ -ਮੋਟੀ ਚੀਜ਼ਾਂ ਬਦਲਾਵ ਆਇਆ ਹੈਗਾ। ਹਾਂ ਉਵੇਂ ਹੀ ਹੈਗਾ। ਮੈਂ ਵੀ ਪਹਿਲਾਂ ਛੋਟੀ ਹੁੰਦੀ ਗਈ। ਹੋਈ ਸੀ। ਤੇ ਹੁਣ ਗਏ ਸੀ ਵੀ, ਜਿਵੇਂ ਦੋ ਕੁ ਸਾਲ ਹੋਈ ਗਏ। ਹੁਣ ਵੈਸੇ ਉਵੇਂ ਹੀ ਹੈਗਾ। ਬਸ ਹੋ ਦਰਖਤ ਵਗੈਰਾ ਦਾ। ਹਮ, ਨਹੀਂ ਜੀ।
ਬੁੱਢਾ ਜੁੜ ਗਏ। ਹਾਂਜੀ।
ਬਾਬਾ ਬੁੱਢਾ ਸਾਹਿਬ। ਹਾਂਜੀ। ਉੱਥੇ ਗਏ ਸੀ ਬਾਬਾ ਬੁੱਢਾ ਸਾਹਿਬ ਗਏ ਹੋਈਆਂ ਜੀ। ਉਹ ਵੀ ਬਹੁਤ ਵੱਡਾ ਬਹੁਤ, ਵੱਡਾ ਗੁਰਦੁਆਰਾ ਹੈਗਾ। ਬਹੁਤ ਸੋਹਣਾ ਹੈਗਾ। ਉਹ ਤਾਂ
ਜਿਵੇਂ ਮਸਿਰ ਬਣਿਆ ਹੋ ਇਸ ਤਰ੍ਹਾਂ।
ਹਾਂਜੀ, ਉਸ ਤੋਂ ਵੀ ਸੋਹਣਾ ਹੈਗਾ ਜੀ।
ਅੱਛਾ ਜੀ।
ਹਾਂਜੀ। ਉਸ ਤੋਂ ਵੀ ਸੋਹਣਾ ਹੈਗਾ ਜੀ ਬਹੁਤ ਸੋਹਣਾ ਹੈਗਾ। ਉਹਦਾ-
ਚ' ਠੀਕ ਤੁਸੀਂ ਉੱਧਰ ਘੁੰਮ ਫਰੀ ਆ ਜੀ।
ਹਾਂਜੀ, ਮੇਰੀ ਸਹੇਲੀ ਰੇ ਨਾ ਉਹ ਪੰਜਾਬੀਆਂ ਦੇ ਸੀ ਸਹੇਲੀ। ਤੇ ਉਹਨਾਂ ਦੇ ਪਰਿਵਾਰ ਜਿਵੇਂ ਗਏ ਸੀ ਕਹਿੰਦੇ ਘੁੰਮ ਕੇ ਆਉਂਦੇ ਹੈਗੇ ਫੇਰ ਮੈਨੂੰ ਲੈ ਗ ਮੈਂ ਬੈਸਟ ਫਰੈਂਡ ਸੀ ਮੇਰੀ। ਤੇ ਫੇਰ ਉਹ ਕਹਿੰਦੇ ਕਹਿੰਦੇ, ਚੱਲ ਤੂੰ ਵੀ ਚੱ, ਲ ਫੇਰ ਮੈਂ ਘੁੰਮ ਕੇ ਸੀ ਅਸੀਂ ਬਹੁਤ ਅਹਮ ਪਾਲੀ ਸਾਹਿਬ, ਮੁਦਕੀ- ਐਨ ਵਾਹਵਾ ਗੁਰਦੁਆਰੇ ਦਸ- ਬਾਰਾਂ ਗੁਰਦੁਆਰਿਆਂ ਚ' ਘੁੰਮ ਕੇ ਆਏ ਸੀ।
ਅੱਛਾ ਸਾਰੇ ਉਓਧਰ ਵੇਖੇ ਤੁਸੀਂ।
ਅੰਮ੍ਰਿਤਸਰ ਗਏ ਸੀ ਜੀਰ। ਬਾਬਾ ਬੁੱਢਾ ਸਾਹਿਬ ਬਹੁਤ ਵਾਹਵਾ ਜ੍ਹਾ ਘੁੰਮ ਕੇ ਆਏ ਸੀਗੇੀ।
ਅੱਛਾ ਜੀ।
ਹਾਂਜੀ।
ਚਲੋ ਠੀਕ ਆ, ਉਧਰ ਘੁੰਮਿਆਏ ਵਧੀਆ ਹੈਗਾ ਜੀ।
ਹਾਂਜੀ, ਹੁਣ ਤਾਂ ਕਿਤੇ ਜਾਇਆ ਹੀ ਨਹੀਂ ਜਾਂਦਾ। ਹੁਣ ਤਾਂ ਬਸ ਥੋੜੇ ਦੋ ਦਿਨ ਭਾਵੇਂ ਫੈਮਿਲੀ ਨਾਲ ਸਾਰੇ ਚਲੇ ਜਾਈਦੇ ਹੈਗੇ ਹੈ ਤੇ ਬਾਕੀ ਨੀ ਜਾਇਆ ਜਾਂਦਾ ਹੁਨੀ। ਘੁੰਮਣ ਜਾਇਆ ਜਾਂਦਾ ਵੀ ਵਾਹਵਾ ਤੇਰੇ ਕਿਤੇ ਰਹਿ ਆਈਏ।
ਹਮ, ਘਰਾਂ ਵਿੱਚੋਂ ਨ ਨਿਕਲਿਆ ਜਾਂਦਾ ਗ ਹੁਣਾ।
ਹਾਂਜੀ, ਹੁਣ ਨਹੀਂ ਜਾਇਆ ਜਾਂਦਾ ਹੁਣ ਤਾਂ ਜਿੰਮੇਵਾਰੀਆਂ ਪੈ ਗਈਆਂ। ਬੱਚੇ ਸਕੂਲ ਲੱਗ ਗਏ।
ਇਹ ਤਾਂ ਇਹ ਜਿੰਮੇਵਾਰੀ ਪਹਿਲਾਂ ਕਰਦੀ ਜ਼ਰੂਰੀ ਹੈਗੀ ਹੈ ਜੇ।
ਹਾਂਜੀ। ਹੁਣ ਤਾਂ ਛੁੱਟੀਆਂ ਸਾਲ ਚ' ਛੁੱਟੀਆਂ ਮਿਲਦੀਆਂ ਉਥ ਜਾਂ ਪੈਕੇ ਜਾ ਆਏਦਾ ਜਾਂ ਨਾਨਕੇ ਜਾ ਆਏ। ਤਾਂ ਬਸ ਇੰਨਾ ਹੀ ਹੁੰਦਾ।
ਵੇਖ ਤੁਹਾਡਾ ਪੰਜਾਬ ਵਿੱਚ ਹੀ ਹੈਗਾ ਕਿ ਇੱਧਰ। ਅੱਛਾ ਜੀ।
ਪੰਜਾਬ ਵਿੱਚ ਹੀ।
ਉੱਥੇ ਪੰਜਾਬੀ ਚ ਰਹਿੰਦੇ ਹੋ ਹੈਗੇ ਇੱਧਰ ਹੀ।